ਹੈਲੋ
ਹੈਲੋ ਸ਼ਤਿ ਸ਼੍ਰੀ ਅਕਾਲ ਜੀ ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ
ਹੁਣ ਕੀ ਹਾਲ ਚਾਲ
ਹਾਂਜੀ ਹਾਂਜੀ ਵਧੀਆ ਜੀ ਤੁਸੀਂ ਦੱਸੋ ਕੀ ਹਾਲ ਚਾਲ
ਬਸ ਜੀ ਵਧੀਆ ਹੋਰ ਕੀ ਕਰ ਰਹੇ ਹੋ
ਬਸ ਜੀ ਕੁਛ ਨੀ ਬੈਠੀ ਸੀ ਹੁਣੇ ਰੋਟੀ ਖਾ ਕੇ, ਗਰਮੀ ਬੜੀ ਹੋ ਰਹੀ ਏ
ਬਸ ਜੀ ਗਰਮੀ ਦਾ ਤਾਂ ਤੁਸੀਂ ਹਾਲ ਨਾ ਪੁੱਛੋ, ਬਹੁਤ ਗਰਮੀ ਹੋ ਰਹੀ ਹੈ ਅੱਜ 'ਕੱਲ ਤੇ
ਹੋਰ ਕੀ, ਸਾਡੇ ਇੱਧਰ ਕੱਲ ਮੀਂਹ ਵੀ ਪਿਆ ਸੀ ਦਸ ਪੰਦਰਾਂ ਮਿੰਟ ਵਾਸਤੇ ਪਰ ਉਹ ਤੇ ਹੋਰ ਘੁੰਮਸ ਕਰਕੇ ਚਲਾ ਗਿਆ। ਕੋਈ ਠੰਡਕ ਨਹੀਂ ਹੋਈ ਸਾਡੇ ਇੱਧਰ
ਹੂ ਹੂ, ਸਾਡੇ ਇੱਥੇ ਵੀ ਇਹੀ ਹੋਇਆ ਅੱਜ ਸਾਡੇ ਤਾਂ ਸਵੇਰੇ ਹੋਇਆ ਵੀ ਸਵੇਰੇ ਬਾਰਿਸ਼ ਹੋਈਏ, ਤੇ ਅਸੀਂ ਕੱਪੜੇ ਉ ਟ ਉ ਟ ਉੱਪਰ ਪਾ ਕੇ ਆਏ ਸੁਕਣੇ ਤੇ ਬਾਰਿਸ਼ ਆਉਣ ਲੱਗ ਗਈ ਮੈਂ ਕਿਹਾ ਫਟਾਫਟ ਉਤਾਰ ਕੇ ਆਇਏ, ਉਤਾਰ ਕੇ ਥੱਲੇ ਹੀ ਆਈ ਆ ਤਾਂ ਧੁੱਪ ਚੜ ਗਈ ਏ ਦੱਸੋ।
ਹੋਰ ਜੀ, ਅਸੀਂ ਤੇ ਏ ਸੀ ਚਲਾਇਆ ਹੋਇਆ ਸੀ। ਤੇ ਆਪਾਂ ਏ ਸੀ ਬੰਦ ਕਰਤਾ ਸੀ, ਆਪਾਂ ਕਿਹਾ ਚਲੋ ਮੀਂਹ ਪੈ ਗਿਆ ਠੰਡਕ ਹੋ ਜਾਏਗੀ। ਤੇ ਫਿਰ ਜਦੋਂ ਆਪਾਂ ਬੰਦ ਕੀਤਾ ਤੇ ਹੋਰ ਹੀ ਘੁੰਮਸ ਹੋਗੀ, ਮੈਂ ਕਿਹਾ ਨਹੀਂ ਇਹਨੂੰ ਚਲਾ ਦੋ। ਐ ਤੇ ਹੋਰ ਹੀ ਗਰਮੀ ਕਰ ਰਿਹਾ।
ਬਿਲਕੁਲ ਜੀ। ਐ ਤਾਂ ਸਾਡੇ ਘਰ ਜਿਵੇਂ ਨਾ, ਹੈਗੇ ਆਪਾਂ ਤਿੰਨ ਜਨੇ ਹੈਗੇ ਆ ਵਾ। 'ਤੇ ਆਪਾਂ ਇੱਕ-ਇਕ ਟੈਮ ਦਾ ਕੰਮ ਵਡਿੰਆ ਹੋਇਐ, ਸਵੇਰ ਦਾ ਦੀਦੀ ਕਰਦੇ ਨੇ, ਦੁਪਹਿਰ ਦਾ ਮੈਂ ਤੇ ਰਾਤੀ ਦਾ ਛੋਟੀ ਹੈਗੀ ਉਹ ਕਰਦੀ ਐ। 'ਤੇ, ਤਾਂ ਸਾਡਾ ਕੰਮ ਬੰਨ ਜਾਂਦੈ। ਨਈਂ ਤਾਂ ਸਾਡੇ ਤਿੰਨੋ ਟਾਈਮ ਰੋਟੀ ਬਨਾਨਾ, ਫਿਰ ਰਸੋਈ 'ਚ ਵੜਨਾ ਏ ਤੇ ਬੋਤ ਔਖਾ ਐ ਕੰਮ।
ਨਈਂ ਜੀ, ਨਈਂ ਜੀ ਸਹੀ ਗੱਲ ਐ, ਬਹੁਤ ਔਖਾ ਆ ਜਾਂਦੈ, ਦੇਖੋ ਜਿਹੜੇ ਜੇ ਆਪਾਂ ਇੱਕ ਪਰਿਵਾਰ 'ਚ ਮਿਲ ਕੇ ਰੈ ਰੇਅ ਆ 'ਤੇ ਸਾਨੂੰ ਮਿਲ ਕੇ ਈ ਕੰਮ ਕਰਨਾ ਚਾਈਦੈ। ਤਾਂ ਈ ਦੇਖੋ ਘਰ ਪਰਿਵਾਰ ਚੱਲਦੈ 'ਤੇ ਪਿਆਰ ਵੀ ਬਨਾ ਰੈਂਦਾ ਸਾਰਿਆਂ ਦੇ ਵਿੱਚ, ਜੇ ਇੱਕ ਈ ਬੰਦਾ ਲੱਗਾ ਰੇ 'ਤੇ ਫਿਰ ਦੇਖੋ ਕਿਵੇਂ ਚੱਲੇਗਾ।
ਬਿਲਕੁਲ, ਅਸੀਂ ਤਾਂ ਖੁਦ ਕੈਂਨੇ ਆ, ਹੁਨ ਅਸੀਂ ਵੀ ਨਾ ਹੁਨ ਜਿਵੇਂ ਕਿੱਧਰੇ ਛੁੱਟੀਆਂ 'ਤੇ ਵੀ ਜਾਨਾ ਹੁੰਦੈ ਵੇ। 'ਤੇ ਇੱਕ ਵਾਰੀ ਪਹਿਲੇ ਦੀਦੀ ਚੱਲ ਜਾਂਦੇ ਨੇ ਦਸ ਦਿਨ, ਦਸ ਦਿਨ ਮੈਂ ਲਾ ਆਨੀ ਆ, ਦਸ ਦਿ ਫਿਰ ਦੂਜੀ ਲਾ ਆਂਦੀ ਏ। 'ਤੇ ਐਵੇਂ ਕਰਕੇ ਸਾਡਾ ਬਨ ਜਾਂਦੈ, ਫਿਰ ਪਿੱਛੋਂ ਘਰ ਦਾ ਵੀ ਰਹਿ ਜਾਂਦੈ ਹੁਨ ਮੈਂ ਜਿਵੇਂ ਪਿੱਛੋਂ ਐ ਹੈਗੇ ਨੇ, ਐ ਤੇ ਨੀ ਜਾਂਦੇ, ਐ ਤਾਂ ਕੰਮ ਤੇ ਜਾਂਦੇ ਨੇ, ਆਪਨਾ ਤਾਂ ਵੀ ਛੁੱਟਿਆ 'ਚ ਵੀ। 'ਤੇ ਫਿਰ ਏਨਾਂ ਨੂੰ ਵੀ ਰੋਟੀ-ਪਾਣੀ ਪੁੱਛਦੇ ਨੇ ਕਰਦੇ ਨੇ। ਹੂੰ ਤੇ ਪਿੱਛੋਂ ਕੰਮ ਦਾ ਹੋ ਜਾਂਦਾ ਸੌਖਾ, ਪਤਾ ਕੀ ਐ ਸਾਡਾ ਪਹਿਲੇ ਸੀਗਾ ਪਹਿਲਾਂ ਨਾ ਆਪਾਂ ਬੱਚਿਆਂ ਦੀ ਵਿੱਚ ਵੀ ਲੜਾਈ ਹੋਜੂ 'ਤੇ ਨਾ, ਤੇ ਅਸੀਂ ਥੋੜਾ ਮਤਲਬ ਐਂਵੇਂ ਸੋਚਦੇ ਸੀ ਪਹਿਲੇ ਵੀ ਆਪਾਂ ਵੱਖ ਹੋ ਜਾਨੇ ਆ, ਕੰਧ ਪਾ ਲੈਨੇ ਆ ਵਿੱਚ। ਲੇਕਿਨ ਅਸੀਂ ਫਿਰ ਬਾਦ 'ਚੋਂ ਅਸੀਂ ਬੈਠ ਕੇ ਬੱਚਿਆਂ ਨੂੰ ਬੱਚਿਆਂ ਨੇ ਤਾਂ ਫੇਰ ਅੱਜ ਲੜ ਕੇ ਸ਼ਾਮੀ ਫੇਰ ਕੱ
ਬੱਚਿਆਂ ਦਾ ਤਾਂ ਦੇਖੋ ਐਵੇਂ ਹੈਗਾ ਐ ਇੱਕ ਹਾਂਜੀ, ਬੱਚਿਆਂ ਦਾ ਐਵੇਂ ਈ ਐ ਲੜਦੇ ਨੇ ਫਿਰ ਕੱਠੇ ਹੋ ਜਾਂਦੇ ਨੇ ਬੱਚਿਆਂ ਪਿੱ ਪਿੱਛੇ ਕਦੀ ਮਾਂ ਪਿਓ ਲੜਨ ਲੱਗ ਜਾਂਦੇ ਨੇ, ਮੈਂ ਤੇ ਬੱਚਿਆਂ ਦੀ ਲੜਾਈ ਦੇ ਵਿੱਚ ਪੈਂਦੀ ਨੀ ਕਦੀ, ਮੈਂ ਕੇਆ ਤੁਸੀਂ ਲੜ ਕੇ ਫਿਰ ਕੱਠੇ ਹੋ ਜਾਨੈ, ਤੁਹਾਡੇ ਪਿੱਛੇ ਸਾਡੀ ਲੜਾਈ ਹੋ ਜਾਨੀ ਏ। ਮੈਂ ਤੇ ਮੇਰੇ ਦੀਦੀ ਹੈਗੇ, ਉਨਾਂ ਨੂੰ ਵੀ ਕੈਨੀ ਆ। ਮੈਂ ਕੇਆ, ਹਾ ਤੁਸੀਂ ਬੱਚਿਆਂ ਦੀ ਲੜਾਈ 'ਚ ਨਾ ਪਿਆ ਕਰੋ। 'ਤੇ ਰਲ-ਮਿਲ ਕੇ ਇਨਾਂ ਨੇ ਫਿਰ ਕੱਠੇ ਹੋ ਜਾਨੈ ਤੇ ਸਾਡੀ ਲੜਾਈ ਪੜ੍ਹਾ ਦੇਨੀ ਇਨਾਂ ਨੇ।
ਓਈ ਤੇ ਉਸ ਦਿਨ ਮੈਂ ਔਰ ਦੀਦੀ ਬੈਠੇ ਹੋਏ ਸੀ ਅਸੀਂ ਨਾ ਬੈਠ ਕੇ ਮੈਂ ਕੱਪੜੇ ਪ੍ਰੈਸ ਕਰ ਰਏ ਸੀ ਜਦ। ਸਬ ਸਬਜ਼ੀ ਛਿਲ ਰਹੇ ਸੀਗੇ। ਤੇ ਮੈਂ ਅਸੀਂ ਬੈਠਿਆ ਤੇ ਅੰਦਰੋਂ ਆਵਾਜ਼ਾਂ ਆ ਰਹੀਆਂ ਨੇ ਲੜ ਰਹੇ ਸੀਗੇ ਬ 'ਤੇ ਮੈ ਕੇਆ, ਦੀਦੀ ਬੈਠੇ ਰਹੋ। ਕੈਂਦੇ, ਜਾ ਕੇ ਦੇਖ ਤਾਂ ਲਈਏ‌, ਮੈਂ ਕੇਆ, ਕੁੱਛ ਨੀ ਹੁੰਦਾ ਦੇਖਨਾ, ਰਾਤੀ ਫੇਰ ਕੱਠ ਕੱਠੇ ਹੋਏ ਹੋਨਗੇ, ਔਰ ਓਹੀ ਹੋਇਆ ਰਾਤੀ ਨਾ ਬੈਠ ਕੇ ਇੱਕੋ ਪਲੇਟ 'ਚ ਰੋਟੀ ਖਾਂਦੇ ਪਏ ਸੀ ਦੋਨੋ।
ਹਾਂਜੀ ਸਾਡੇ ਇੱਧਰ ਵੀ ਏਹੀ ਹਾਲ ਐ ਇਨਾਂ ਦਾ, ਸਾਡੇ ਇੱਧਰ ਵੀ ਏਹੀ ਐ। ਆਪਾਂ ਵੀ ਐਵੇਂ ਕਰਦੇ, ਹੁਨ ਸਾਡਾ ਵੀ ਇੰਨਾ ਕੰਮ ਹੋ ਰੇਆ ਸੀ ਤੇ ਮੰਮੀ ਕਹਿੰਦੇ, ਚਲੋ, ਮੈਂ ਕੱਪ ਕੱਪੜੇ ਧੋ ਦਿੰਨੀ ਆ, ਤੁਸੀਂ ਰੋਟੀ-ਪਾਨੀ ਕਰ ਲੈਨਾ 'ਤੇ ਦੀਦੀ ਕੈਂਦੇ, ਚਲੋ, ਮੈਂ ਸਫਾਈਆਂ ਕਰ ਦਿੰਨੀ ਆ। ਤਾਂ ਆਪਾਂ ਐਵੇਂ ਈ ਕਰਦੇ ਆ ਰਲ-ਮਿਲ ਕੇ ਕੰਮ ਕਰ ਲੈਨੇ ਆ, ਕਿਉਂਕਿ ਫੇਰ ਦੇਖੋ‌, ਇੱਕ ਬੰਦੇ ਦੇ ਵੱਸ ਦਾ ਤੇ ਹੈਨੀ ਇੰਨਾ ਵੱਡਾ ਪਰਿਵਾਰ ਐ ਤੇ ਇੱਕ ਬੰਦਾ ਤੇ ਸਾਰਾ ਕੰਮ ਕਰ ਨੀ ਸਕਦਾ, ਰਲ-ਮਿਲ ਕੇ ਈ ਹੁੰਦੈ ਸਾਰਾ।
ਓਹੀ ਤੇ, ਨਈਂ ਹੁਨ ਨਾਲੇ ਦੇਖੋ, ਜਿਵੇਂ ਕਦੀ ਕਿਸੇ ਨੂੰ ਕੋਈ ਐਮਰਜੈਂਸੀ ਹੋਵੇ ਤੇ ਦੇਖੋ, ਨਾਲ ਤੇ ਏਈ ਕਰਦੇ ਨੇ ਲੋਕ ਕਿ ਬਾਹਰਲਾ ਤੇ ਕੋਈ ਨੀ ਖੜਦਾ ਆਪਨੇ ਨਾਲ।
ਨਈ-ਨਈ ਜੀ, ਜਿੱਥੇ ਆਪਨਾ ਪਰਿਵਾਰ ਐ ਨਾ, ਖੜੇ ਹੋਨ ਲਈ ਕੋਈ ਨੀ ਹੁੰਦਾ, ਸਭ ਤੋਂ ਪਹਿਲੇ ਆਪਣਾ ਪਰਿਵਾਰ ਈ ਖੜਾ ਹੁੰਦੈ, ਬਾਦ 'ਚ ਕੋਈ ਹੋਰ ਆਂਦੈ 'ਤੇ ਆਪਣੇ ਪਰਿਵਾਰ ਨਾਲ ਤੇ, ਦੇਖੋ ਪਿਆਰ ਨਾਲ ਰਹਿਨਾ ਚਾਈਦੈ ਬਿਲਕੁਲ।
ਬਿਲਕੁਲ ਜੀ ਬਿਲਕੁਲ। ਅਸੀਂ ਤਾਂ ਖੁਦ ਐਵੇਂ ਕਰਦੇ ਆ, ਹੁਨ ਪਤਾ ਪਿੱਛੋਂ ਈ ਜਿਵੇਂ ਨਾ ਏਨਾਂ ਦੀ ਜੋਬ ਚਲੀ ਗੀ ਸੀਗੀ ਨਾ ਲੋਕਡਾਊਨ ਚ ਤੇ ਸਾਡਾ ਖਰਚਾ ਸਾਡਾ ਬੜਾ ਮੁਸ਼ਕਿਲ ਹੋ ਰਿਆ ਸੀ, ਤੇ ਵੀਰ ਜੀ ਔਰ ਓਹਨਾਂ ਦਾ ਚੱਲਦਾ ਈ ਪਿਆ ਸੀਗਾ ਬਿਜਨਸ। ਐਵ ਦਵਾਈਆਂ ਦਾ ਕੰਮ ਹੈਗਾ ਨਾ, ਤੇ ਓਹ ਕੈੰਦੇ ਕੋਈ ਗੱਲ ਨੀ ਜਦ ਤੱਕ ਤਾਡਾ ਨੀ ਬਣਦਾ ਹੋਣ ਖਾਦਾ ਭਰ, ਅਪਣਾ ਕਰਲੋ ਬਈ ਸੇਵਿੰਗ ਤੋਂ ਤਾਡਾ ਜੇੜਾ ਹੁੰਦਾ ਹੈਗਾ।
ਗੱਲ ਐ। ਬੌਤ ਵਧੀਆ ਗੱਲ ਐ ਜੀ, ਕੋਈ ਕੋਈ ਸੋਚਦੈ ਦੇਖੋ ਹਰ ਕੋਈ ਨੀ ਐਹ ਗੱਲ ਕੈੰਦਾ। ਐ ਤੇ ਤੁਸੀਂ ਪਿਆਰ ਬਣਾਇਆ ਹੋਇਐ ਪਰਿਵਾਰ ਚ ਤਾਂ ਕਰਕੇ ਨਾ। ਨਹੀਂ ਤੇ ਹਰ ਕੋਈ ਤੇ ਤੁਐਨੂੰ ਪਤੈ ਨੀ ਕੈਹ ਸਕਦਾ ਐਹ ਗੱਲ। ਹੋਰ ਸੁਣਾਓ, ਤੁਸੀਂ ਠੀਕ ਓ? ਹਾਂਜੀ, ਕੀ ਕੈ ਰੇ ਸੀਗੇ? ਸਮਝ ਨੀ ਲੱਗੀ ਮੈਨੂੰ, ਕੀ ਕੈ ਰੇ ਸੀ ਤੁਸੀਂ?
ਮੈਂ ਕਿਆ ਕਿ ਜਿਵੇਂ ਹੁਣ ਅਪਾਂ ਐਵੇਂ ਸਾਰੇ ਮਿਲ-ਜੁਲ ਕੇ ਰੈਣੇ ਆਂ ਨਾ, ਤੇ ਕੰਮ ਸਾਡਾ ਹੋ ਜਾਂਦੈ। ਏਹ ਨੀ ਤਾਂ ਫੇਰ ਦੇਖੋ ਪੈਸੇ ਦੀ ਵੀ ਗੱਲ ਹੋਵੇ
ਹਾਂ, ਪੈਸਿਆਂ ਦੀ ਵੀ ਓਹ ਹੋ ਜਾਂਦੈ। ਨਹੀਂ, ਪੈਸਿਆਂ ਪਿੱਛੇ ਵੀ ਦੇਖੋ ਲੜਾਈ ਨੀ ਹੋਣੀ ਚਾਈਦੀ ਐ ਪਰਿਵਾਰ ਚ, ਪੈਸਾ ਕੀ ਐ। ਪੈਸਾ ਅੱਜ ਐ, ਕੱਲ ਨਹੀਂ ਐ। ਐਹ ਐ ਕਿ ਪਰਿਵਾਰ ਨੂੰ ਰਲ-ਮਿਲ ਕੇ ਰੈਣਾ ਚਾਈਦੈ ਪਿਆਰ ਨਾਲ। ਪੈਸਿਆਂ ਪਿੱਛੇ ਕੀ ਲੜਨਾ, ਦੇਖੋ ਪੈਸਾ ਆਪਾਂ ਨਾਲ ਥੋੜੀ ਲੈ ਕ ਕੇ ਜਾਣੈ ਸਭ ਕੁਛ ਐਥੇ ਈ ਰੈਹ ਜਾਣੈ। ਪੈਸਿਆਂ ਨੂੰ ਆਪਾਂ ਕੀ ਕਰਨੈ, ਸਭ ਕੁਛ ਐਥੇ ਈ ਰੈਹ ਜਾਣੈ।
ਨਾਲ਼ੇ ਦੇਖੋ ਗਦਾਰੇ ਮੈ ਤੇ ਕਦੀ-ਕਦਾਰ ਓਹਨਾਂ ਨੂੰ ਵੀ ਜਾਣਾ ਏ ਹੋਸਪਿਟਲ, ਲੈ ਕੇ ਜਾਣਾ ਹੁੰਦਾ ਐ ਨਾ, ਤੇ ਮੈਂ ਕਦੀ-ਕਦਾਰ ਕੈਣੀ ਆਂ ਕਿ ਮੈਂ ਚੱਲ ਜਾਂ ਦੀਦੀ ਕੈੰਦੇ ਏ ਕਿ ਹਾਂ ਚਲਜਾ ਤੇ ਪਿੱਛੋਂ ਮੇਰੇ ਬੱਚਿਆਂ ਨੂੰ ਵੀ ਸਕੂਲ ਭੇਜ ਦਿੰਦੇ ਨੇ ਕਰਾ ਦਿੰਦੇ ਨੇ। ਮਲਬ
ਬੌਤ ਵਧੀਆ ਨੇ, ਦੀਦੀ ਤੇ ਬੌਤ ਵਧੀਆ ਨੇ, ਨਹੀਂ ਤਾਡੇ ਦੀਦੀ ਬੌਤ ਵਧੀਆ ਨੇ। ਸਾਡੇ ਇੱਧਰ ਵੀ ਓਹਸ ਤੇਮ ਈ ਸਾਬ ਐ ਦੇਖੋ ਦੀਦੀ ਵੀ ਸਾਡੇ ਵੀ ਐਹੋ ਜੇ ਈ ਨੇਗੇ। ਓਹ ਵੀ ਜਦੋਂ ਮਤਲਬ ਓਹਨਾਂ ਨੂੰ ਹਜੇ ਪਿੱਛੇ ਜਾਣਾ ਸੀ ਅਪਣੇ, ਓਹਨਾਂ ਨੇ ਅਪਣੀ ਮੰਮੀ ਘਰ ਰੈਣ ਜਾਣਾ ਸ ਤੀ ਓਹਨਾ ਦੀ ਮੰਮੀ ਦੀ ਤਬੀਅਤ ਠੀਕ ਨੀ ਸੀ। ਤੇ ਓਹ ਮੀਨਾ ਲਾ ਕੇ ਆਏ ਨੇ, ਤੇ ਬੱਚਿਆਂ ਨੂੰ ਮੈਂ ਈ ਸਾਂਭਿਐ। ਮੈਂ ਕਿਆ ਦੀਦੀ ਤੁਸੀਂ ਟੈਨਸ਼ਨ ਨਾ ਲੋ ਬਿਲਕੁਲ, ਮੈਂ ਬੱਚਿਆਂ ਨੂੰ ਰੱਖ ਲਾਂਗੀ। ਤੇ ਤੁਸੀਂ ਅਪਣਾ ਜਾ ਕੇ ਮੰਮੀ ਨੂੰ ਮਿਲ ਆਓ ਤੇ ਮੰਮੀ ਦਾ ਜੇੜਾ ਵੀ ਅਹ ਦਿੱਕਤ ਹੈਗੀ ਪਰੇਸ਼ਾਨੀ ਕਿਉਂਕਿ ਓਹਨਾਂ ਦੇ ਨਾ ਭਰਾ-ਭਰੂ ਹੈ ਨੀ ਦੀਦੀ ਕੱਲੇ ਈ ਨੇ।
ਹਾਂਜੀ ਹਾਂਜੀ, ਮੇਰੀ ਵੀ ਮੰਮਾ ਤੇ ਮੈਂ ਔਰ ਮੇਰੀ ਖੁ ਕਦੀ ਹੈਗੇ ਆ ਨਾ ਤੇ ਜੇੜੀ ਮੇਰੀ ਹੈਗੀ ਏ ਭੈਣ ਓਹ ਹੈਗੀ ਏ ਬਾਰ ਰੈੰਦੀ ਐ ਓਹ। ਤੇ ਓ ਤਾਂ ਐਵੇਂ ਆ ਨੀ ਸਕਦੀ। ਤੇ ਫੇਰ ਪਿੱਛੋਂ ਜਾਣਾ ਹੁੰਦਾ ਨੇ ਤੇ ਫਿਰ ਓਹ ਮੈਨੂੰ ਈ ਫੋਨ ਕਰਦੇ ਨੇ ਕੇ ਆਜਾ, ਥੋੜੇ ਦਿਨ ਲਾ ਜਾ, ਮੇਰਾ ਦਿਲ ਵੀ ਲੱਗ ਰਿਆ ਯਾ ਕੁਛ। ਤੇ ਫਿਰ ਮੈਂ ਤਾਂ ਚੱਲ ਜਾਣੀ ਆਂ, ਹੁਣ ਜਿਵੇ ਛੁੱਟੀਆਂ ਸੀਗੀਆਂ ਤੇ ਛੁੱਟੀਆਂ ਇਚ ਮੈਂ ਇਹਨਾਂ ਨੂੰ ਕਿਆ ਦੀਦੀ ਔਰਾ ਨੂੰ ਦੋਨਾਂ ਨੂੰ, ਮੈਂ ਕਿਆ ਤੁਸੀਂ ਦੋਨੋ ਚਲੇ ਜਾਓ ਵੀ ਮੈਂ ਤੇ ਜੇ ਓਹ ਆਣਗੇ ਨਾ ਜੱਦ ਤੇ ਹੁਣ ਐਹ
ਹਾਂਜੀ, ਓਈ ਐ ਦੇਖੋ ਜੀ ਛੁੱਟੀਆਂ ਚ ਜਾਨ ਹੁੰਦੈ ਵੀਰ ਜ ਬੱਚਿਆਂ ਦੀ ਛੁੱਟੀਆ ਏ ਤਾਂਈ ਬੰਦਾ ਕਿਧਰੇ ਨਿਕਲ ਸਕਦੈ ਯਾ ਫਿਰ ਪਰ ਸਾਡਾ ਜੇੜਾ ਜੋਇੰਟ ਪਰਿਵਾਰ ਐ ਅਪਾਂ ਓਹਦੇ ਚ ਨਿਕ ਕਲ ਸਕਦੇ ਆਂ, ਕਿਉਂਕਿ ਦੇਖੋ ਜੇ ਆਪਾਂ ਜਾਵਾਂਗੇ ਤੇ ਪਿੱਛੋਂ ਦੀ ਸਾਨੂੰ ਐਹ ਹੁੰਦੈ ਚਲੋ ਬੱਚਿਆਂ ਨੂੰ ਕੋਈ ਨਾ ਕੋਈ ਦੇਖ ਲਏਗਾ ਹਨਾ, ਜਿਵੇਂ ਆਪਾਂ ਇਕੱਲੇ ਰਹੀਏ ਦੇਖੋ। ਜਿਹੜੇ ਲੋਕੀ ਇਕੱਲੇ ਰਹਿੰਦੇ ਨੇ ਉਹਨਾਂ ਨੂੰ ਦੇਖੋ, ਫਿਰ ਬੱਚਿਆਂ ਨੂੰ ਵੀ ਨਾਲ ਨੂੰਲ ਲੈ ਕੇ ਜਾਣਾ ਪੈਂਦਾ ਹਰ ਜਗ੍ਹਾ
ਔਖਾ ਹੋ ਜਾਂਦਾ ਦੀਦੀ ਆ ਦੇਖੋ ਤੁਸੀਂ ਹੁਣ ਜਿਵੇਂ ਮੈਂ ਕੰਮ ਕਰ ਰਹੀ ਹੋਵਾਂ ਤੇ ਜਿਵੇਂ ਮੇਰੇ ਤੋਂ ਛੋਟੀ ਬੇਟੀ ਛੋਟੀ ਅਹ ਜਿਹੜੀ ਉਹ ਸਕੂਲ ਟੀਚਰ ਹੈਗੀ ਹੈ ਤੇ ਉਹ ਇਹਨਾਂ ਨੇ ਸਭ ਨੂੰ ਬੱਚਿਆਂ ਨੂੰ ਜਿੰਨੇ ਘਰ ਦੇ ਬੱਚੇ ਸਭ ਨੂੰ ਬਿਠਾ ਲੈਂਦੀ ਏ। ਸ਼ਾਮੀ ਸਾਰਾ ਕੰਮ ਕਰਾਉਂਦੀ ਹੈ ਸਭ ਪੜ੍ਹਾਉਦੀ ਉਹੀ ਹੈਗੀ ਏ ਤੇ ਸਾਨੂੰ ਇਹਦਾ ਇੰਨਾ ਫੈ ਹੁੰਦਾ ਹੈ ਕਿ ਸਾਨੂੰ ਵੀ ਖਪਾਈ ਕਰਨੀ ਪੈਂਦੀ ਕਿਉਂਕਿ ਸਾਡੇ ਹੋਰ ਵੀ ਕੰਮ ਇੰਨੇ ਹੋ ਜਾਂਦੇ ਨੇ ਕਰਨ ਆਲੇ ਤੇ ਉਹ ਸਬ ਨੂੰ ਪੜਾ ਵੀ ਦਿੰਦੀ ਐ
ਨਹੀਂ ਤੇ ਬੰਦਾ ਸੋਚਦਾ ਕਿ ਆਪਣੇ ਬੱਚਿਆਂ ਨੂੰ ਪਲਾ ਪੜ੍ਹਾ ਲੋ ਬਸ ਉਹੀ ਬਹੁਤ ਹੈ। ਪਰ ਦੇਖੋ ਉਹ ਤੁਹਾਡੇ ਬੱਚਿਆਂ ਨੂੰ ਵੀ ਪੜ੍ਹਾ ਰਹੇ ਨੇ ਇਹ ਵੀ ਦੇਖੋ ਕਿੰਨਾ ਕਿੰਨਾ ਪਿਆਰ ਹੈਗਾ ਮਤਲਬ। ਤਾਂ ਤਹਾਡੇ ਤੁਸੀਂ ਵੀ ਚੰਗੇ ਹੋ ਨਾ ਤੁਸੀਂ ਵੀ ਚੰਗੇ ਦੇਖੋ ਤੁਸੀਂ ਉਹਨਾਂ ਨਾਲ ਕਰਦੇਓ ਤਾਂ ਹੀ ਤੇ ਦੇਖੋ ਹੱਥੋ ਹੱਥ ਹੈ ਤੇ।
ਬਿਲਕੁਲ ਇਹ ਤਾਂ ਹੈ ਜੀ। ਹੁਣ ਨਹੀਂ ਉਹ ਤਾਂ ਬੱਚੇ ਨਾ ਤਾਂ ਮੇਰੇ ਤੋਂ ਨਹੀਂ ਡਰਦੇ ਉਹਨਾਂ ਤੋਂ ਉਹ ਡਰਦੇ ਨੇ ਕਿਉਂਕਿ ਉਹ ਮੈਂ ਉਹਨਾਂ ਨੂੰ ਕਿਹਾਇਆ ਮੈਂ ਕਿਹਾ ਕੋਈ ਗੱਲ ਨੀ ਕੋਈ ਦਿੱਕਤ ਨੀ ਜਿੱਥੇ ਕੋਈ ਬਦਤਮੀਜੀ ਕੋਈ ਕੁਛ ਵੀ ਕਰੇ ਲਾ ਦਿਆ ਕਰੋ ਕਿ ਆਪਣੇ ਬੱਚੇ ਸਮਝੋ ਤੇ ਮੇਰੇ ਤੋਂ ਨੀ ਡਰੇ ਹੋ ਕੋਈ ਉਹਨਾਂ ਤੋਂ ਡਰਦਾ ਮੈਂ ਕਿਹਾ ਘਰੋਂ ਵੀ ਅੱਜ ਬੁਲਾਉਦੀ ਹਾਂ ਮੈਂ
ਹਾਂਜੀ ਥੋੜਾ ਬਹੁਤਾ ਨਾ ਪੜ੍ਹਾਈ ਲਈ ਇਹਨਾਂ ਨੂੰ ਡਕ ਪੜਾਣਾ ਵੀ ਜਰੂਰੀ ਹੈ ਦੇਖੋ ਸਾਡੇ ਨਿਆਣੇ ਵੀ ਦੇਖੋ ਜਦੋਂ ਮੈਂ ਟਿਊਸ਼ਨ ਭੇਜਦੀ ਆ ਮੈਂ ਤੇ ਟਿਊਸ਼ਨ ਵਾਲੀ ਨੂੰ ਕਹਿ ਕੇ ਆਨੀ ਆ ਤੁਸੀਂ ਇਹਨਾਂ ਨੂੰ ਪੂਰਾ ਟਾਈਟ ਰੱਖਣਾ ਜੇ ਇਹ ਨਹੀਂ ਪੜ੍ਹਨ ਦੀ ਇਹਨਾਂ ਨੂੰ ਭਾਵੇਂ ਤੁਸੀਂ ਦੋ ਲਾਹ ਵੀ ਦਓ ਤੁਸੀਂ ਇਹ ਨਾ ਸਮਝਣਾ ਮੈਂ ਤੁਹਾਨੂੰ ਕੁੱਛ ਕਹਾਂਗੀ ਮੈਂ ਕਿਹਾ ਨਾ ਮੇਰੇ ਵੱਲੋਂ ਪੂਰੀ ਛੂਟ ਹੈ ਜਦੋਂ ਇਹ ਨਹੀਂ ਪੜ੍ਹਨਗੇ ਇਹਨਾਂ ਦੇ ਦੋ ਲਾਓ ਤੁਸੀਂ
ਬਸ ਮੈਂ ਵੀ ਐਵੇਂ ਦੀਦੀ ਨਾਲ ਨਬੇੜਤੀ ਗੱਲ ਦੀਦੀ ਕਹਿੰਦੀ ਬੜਾ ਸਰਾ ਤੁਹਾਡਾ ਮੁੰਡਾ ਕੁੜੀ ਤਾ ਪੜ ਲੈਂਦੀ ਲੇਕਿਨ ਮੁੰਡਾ ਬੜਾ ਸ਼ਰਾਰਤੀ ਐ ਪੜਦਾ ਨਈ ਏ ਤਾਂ ਸਤਾਨੀ ਕਰਦਾ ਰਹਿੰਦਾ ਕਦੀ ਕੁੱਛ ਛੇੜਦਾ ਕਦੀ ਕੁੱਛ ਮੈਂ ਕਿਹਾ ਕੋਈ ਜ਼ਰੂਰਤ ਨੀ ਹੈ ਸੇਹ ਲੇਣ ਮੈਂ ਕਿਹਾ ਦੋ ਚੰਡਾ ਲਾਹ ਬਿਠਾ ਪੜਾ ਇਹਨੂੰ ਕੋਈ ਦਿੱਕਤ ਨੀ ਐ ਮੈਂ ਤੇ ਇਹਨੂੰ ਕੁਛ ਨੀ ਕਹਿੰਦੀ
ਹਾਂ ਨਹੀਂ ਸਹੀ ਗੱਲ ਹੈ ਜੀ ਬਸ ਦੇਖੋ ਬੱਚੇ ਬ ਬੱਚੇ ਬਣ ਜਾਣ ਕੁੱਝ ਮਾਂ ਪਿਓ ਖੁਸ਼ ਹੋ ਜਾਂਦੇ ਨੇ ਮੈਂ ਕਿਹਾ ਪੜ੍ਹਾਈ ਪੜੂਈ ਕਰੋਗੇ ਤਾਂ ਹੀ ਤੇ ਅਫਸਰ ਅਫਸੁਰ ਲੱਗੋਗੇ ਨਾ ਵੀ ਮਾਂ ਪਿਓ ਨੂੰ ਵੀ ਖੁਸ਼ੀ ਮਿਲੇਗੀ ਵੀ ਅਸੀਂ ਪੈਸਾ ਪੂਸਾ ਲਾਇਆ ਤੇ ਸਾਡੇ ਬੱਚੇ ਅਫਸਰ ਬਣ ਗਏ ਨੇ
ਉਹੀ ਤੇ ਹੁਣ ਅਸੀਂ ਦੇਖੋ ਹੁਣ ਮੈਂ ਤੇ ਤੁਹਾਡੇ ਭਾਜੀ ਦੋਨੋਂ ਜਾਂਦੇ ਹਾਂ ਜੋਬ ਤੇ ਤੇ ਮੈਂ ਤਾਂ ਪੰਜ ਵਜੇ ਆਦੀਆਂ। ਤੇ ਪੰਜ ਵਜੇ ਐਨ ਬੱਚਿਆਂ ਦੀ ਛੁ ਛੁੱਟੀ ਹੋ ਜਾਂਦੀ ਦੋ ਵਜੇ ਤੇ ਦੋ ਤੋਂ ਤਿੰਨ ਉਹੀ ਦੀਦੀ ਸਾਂਮਦੇ ਨੇ ਵੱਡੇ ਦੀਦੀ ਨੇ ਜੋ ਤੇ ਉਹੀ ਰੋਟੀ ਰੂਟੀ ਖਵਾ ਕੇ ਸਵਾ ਦਿੰਦੇ ਨੇ ਮਤਲਬ ਇੰਨਾ ਕਰਦੇ ਨੇ ਉਹ ਵੀ ਸਾਡਾ ਤੇ ਅਸੀਂ ਵੀ ਕਹਿੰਦੇ ਹਾਂ ਕਿ ਤੁਸੀਂ ਵੀ ਦੱਸੋ ਸਾਨੂੰ ਕੋਈ ਦਿੱਕਤ ਹੋਵੇ ਤੇ ਇਹ ਵੀ ਸੌਖ ਹੈ ਜੇ ਦੇਖੋ ਮਾਰਕੀਟ ਵੀ ਜਾਣਾ ਹੋਵੇ ਕਦੀ ਤੇ ਬੱਚਿਆਂ ਨੂੰ ਘਰ ਛੋੜ ਕੇ ਚਲੇ ਜਾਓ ਦੀਦੀ ਹੋਰਾਂ ਕੋਲ ਨਹੀਂ ਤਾਂ ਬੱਚਿਆਂ ਨੂੰ ਲੈ ਕੇ ਮਾਰਕੀਟ ਕਿੱਥੇ ਜਾਇਆ ਜਾਂਦਾ
ਨਾ ਜੀ ਨਾ ਬੱਚਿਆਂ ਨਾਲ ਨੀ ਬੱਚੇ ਤਾਂ ਦੇਖੋ ਆਪਣੀ ਫਰਮਾਇਸ਼ ਹੈ ਸ਼ੁਰੂ ਕਰ ਦਿੰਦੇ ਨੇ ਮੈਂ ਕੱਲ ਲੈ ਕੇ ਗਈ ਆ ਨਿਆਣੇ ਨੂੰ ਬਾਜ਼ਾਰ ਉੱਥੇ ਹੀ ਲੇਟ ਗਿਆ ਮੈਨੂੰ ਇਹ ਦਵਾਓ ਮੈਨੂੰ ਉਹ ਦਵਾਓ ਮੈਂ ਕਿਹਾ ਤੂੰ ਮੈਨੂੰ ਕੀ ਲੈਣ ਦੇਗਾ ਤੂੰ ਆਪਣੀ ਫਰਮਾਇਸ਼ਾਂ ਪਹਿਲੇ ਪੂਰੀ ਕਰ ਲੈ ਅੱਗੇ ਇੰਨੀ ਮਹਿੰਗਾਈ ਹੋ ਗਈ ਐ ਸਬਜ਼ੀ ਰੋਟੀ ਲੈਣੀ ਹੈ ਬੰਦੇ ਨੇ ਕਿ ਤੇਰੀ ਫਰਮਾਇਸ਼ਾਂ ਪੂਰੀ ਕਰਾਂ ਮੈਂ
ਨਈ-ਨਈ ਉਦੇ ਨਾਲ ਵੀ ਐਵੇਂ ਵੀ ਦੇਖੋ ਅਸੀਂ ਹੁਣ ਜਿਵੇਂ ਨਾ ਸੂਟ ਵਗੈਰਾ ਕੁਝ ਲੈਣ ਆਏ ਸੀ ਜਿਵੇਂ ਲੈਣ ਦੇਣ ਦਾ ਨਾਲ ਜੇੜੀ ਮੇਰੀ ਨਨਾਣ ਹੈਗੀ ਏ ਨਾ। ਉਦਾ ਆਪਾਂ ਸੂਟ ਭੇਜਣੇ ਸੀਗੇ ਨਾ ਉਦਾ ਜਨਮ ਦਿਨ ਹੈਗਾ ਤੇ ਉਦਾ ਸਮਾਨ ਸੁਮਾਨ ਭੇਜਣਾ ਸੀਗਾ। ਤੇ ਸੂਟ ਲੈਣ ਜਾਣਾ ਹੁੰਦਾ ਸੀਗਾ ਤੇ ਕਦੀ ਕਦਾਰ ਮੈਂ ਇਨੂੰ ਲੈ ਗਈ ਇੱਕ ਵਾਰ ਇਨੇ ਮੈਨੂੰ ਸੂਟ ਨੀ ਲੈਣ ਦਿੱਤ ਤਾਂ ਉੱਥੇ ਚੈ-ਚੈ-ਚੈ-ਚੈ ਲਾਈ ਰੱਖੀ ਫੇਰ ਮੈਂ ਤਾਂ ਹੁਣ ਵੀ ਲੈ ਕੇ ਜਾਂਦੀ ਮੈਂ ਦੀਦੀ ਕੋਲ ਛੱਡ ਜਾਂਦੀ ਮੈਂ ਕਿਆ ਤੁਸੀ ਤੁਸੀਂ ਰੱਖੋ ਫਿਰ ਜਦੋਂ ਓ ਜਾਂਦੇ ਨੇ ਮੈਂ ਉਨਾਂ ਦੇ ਬੱਚੇ ਰੱਖ ਲੈਂਣੀ ਆਂ।
ਕੋਈ ਨੀ ਜੀ ਕੋਈ ਨੀ ਬੱਚੇ ਈ ਨੇ ਚਲੋ ਤੁਸੀਂ ਆਇਓ ਕਦੀ ਇੱਧਰ ਚੱਕਰ ਲਗਿਉ।
ਹਾਂਜੀ ਮੈਂ ਜਰੂਰ ਆਵਾਂਗੀ ਤੇ ਚਲੋ ਫਿਰ ਆਪਾਂ ਨਾ ਕਰਦੇ ਆਂ ਗੱਲ ਹਾਂਜੀ ਸਤਿ ਸ੍ਰੀ ਅਕਾਲ ਜੀ।